ਹਾਂਜੀ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
ਹੋਔਰ ਕਿਸ ਤਰ੍ਹਾਂ ਹੋ ਤੁਸੀਂ
ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਹੋ।
ਹਾਂਜੀ ਹਾਂਜੀ ਮੈਂ ਠੀਕ ਹਾਂ।
ਹੋਰ ਘਰ ਠੀਕ ਆ ਤੁਹਾਡੇ ਸਾਰੇ।
ਹਾਂਜੀ ਸਾਰੇ ਠੀਕ ਨੇ ਤੁਸੀਂ ਦੱਸੋ ਸਭ ਠੀਕ ਹੈ।
ਹਾਂਜੀ ਹਾਂਜੀ ਵਧੀਆ ਹੋਰ ਕੀ ਚੱਲ ਰਿਹਾ ਜੀ।
ਬਸ ਕੁਛ ਨਹੀਂ ਬਸ ਆਪਣੇ ਬੱਚਿਆਂ ਨੂੰ ਮੈਂ ਸਮਝਾਉਂਦੀ ਪਈ ਸੀ ਕਿ ਤੁਸੀਂ ਇੰਨਾ ਟੀ ਵੀ ਦੇਖਦੇ ਹੋ ਅਤੇ। ਕੁਛ ਚੰਗਾ ਜਿਹਾ ਵੇਖ ਲਓ ਤੁਹਾਨੂੰ ਅੱਛੀ ਸੀ ਨੌਲੇਜ ਆ ਜਾਏ ਕਿਉਂਕਿ ਮੇਰੀ ਜੋ ਗੁੜੀਆ ਹੈ ਨਾ। ਕੁੜੀ ਹੈ ਮੇਰੀ ਉਹ ਇੱਕ ਸ਼ੋ ਵੇਖਦੀ ਹੈ ਉਹਦੇ ਚ ਨਾ ਜਿਸ ਜਿਸ ਤਰ੍ਹਾਂ ਕੁੜੀ। ਕੁੜੀਆਂ ਮੇਕਅੱਪ ਕਰਦੀਆਂ ਨੇ। ਜਾਂ ਜਿਸ ਤਰ੍ਹਾਂ ਦੀ ਗੱਲ ਕਰਦੀਆਂ ਨੇ ਐਟੀਟਿਊਡ ਵ ਦਿਖਾ ਕੇ ਜਾਂ ਹੱਥ ਹੱਥ ਹਿਲਾ ਕੇ। ਕੇ ਮੂੰਹ ਬਣਾ ਕੇ ਤੇ ਉਹੋ ਜਿਹੀਆਂ ਸਾਰੀ ਹਰਕਤਾ। ਹਰਕਤਾਂ ਕਰਨ ਲੱਗ ਲੱਗਦੀ ਪਈ ਹੈ ਅਤੇ ਮੈਂ ਉਹਨੂੰ ਇਹੀ ਸਮਝਾਉਂਦੀ ਪਈ ਸੀ। ਕਿ ਤੂੰ ਇਹ ਸਭ ਚੀਜ਼ਾਂ ਨਾ ਵੇਖਾ ਕਰ ਤੇਰੀ। ਇੰਨੀ ਏਜ ਨਹੀਂ ਹੈ ਇਹ ਸਭ ਚੀਜ਼ਾਂ ਵੇਖਣ ਦੀ ਤੂੰ ਕੁਛ ਔਰ ਵੇਖ ਲੈ। ਤੂੰ ਕੁਛ ਤੂੰ ਨੌਲੇਜ ਵਾਲੀ ਚੀਜ਼ਾਂ ਵੇਖ ਲੈ ਪੜ੍ਹਦੇ ਕਿਸ ਤਰ੍ਹਾਂ ਨੇ। ਤੇ ਓ ਵੇਖ ਲੈ ਕੈਦੀ ਨਈ ਮੈਂ ਐਹੀ ਦੇਖਾਂਗੀ। ਤੇ ਬੜਾ ਕੁਛ ਨਾ ਅਜੀਬ ਜੇਆ ਦਿਖਾਦੇ ਨੇ ਕਿ ਏਨੇ ਛੋਟੇ ਛੋਟੇ ਬੱਚਿਆਂ ਨੂੰ ਲਿਪਸਟਿਕ ਸਿਖਾਣਾ ਅ ਲਗਾਣਾ ਸਿਖਾ ਦਿੰਦੇ ਨੇ। ਜਾਂ ਫਿਰ ਡਾਂਸ ਕਿਵੇਂ ਕਰਦੇ ਨੇ ਮਟਕ ਮਟਕ ਮਟਕ ਕੇ ਕਿਵੇਂ ਚੱਲਦੇ ਨੇ। ਜਾਂ ਫਿਰ ਕੰਘੀ ਨੂੰ।
ਬੱਚੇ ਦੇਖ ਕੇ ਕਰਦੇ ਐ ਨਾ ਜੋ ਜੋ ਦੇਖਦੇ ਪਏ ਐ ਓਹੀ ਕਰ ਰੇ ਸੇਮ ਈ ਮੇਰੇ ਨਾਲ ਐ ਜੀ ਮੇਰਾ ਬੇਟਾ ਦੇਖਦਾ ਐ ਓਹੋ ਖਿਲੌਣੇ ਦਿਖਾਨਦੇ ਨੇ ਵਿੱਚ ਇੱਕ ਐ ਆਂਦਾ ਸ਼ੋਅ ਓਦੇ ਚ ਅਲੱਗ ਅਲੱਗ ਤਰ੍ਹਾਂ ਦੇ ਖਿਲੌਣੇ ਦਿਖਾਈ ਜਾਂਦੇ ਗਨ ਈ ਦਿਖਾਈ ਜਾਂਦੇ ਐ। ਲੱਗ-ਲੱਗ ਤਰ੍ਹਾਂ ਦੀ ਬੰਦੁਕਾ ਦਿਖਾ ਰੇ ਐ ਉਹ ਜਿੱਦ ਕਰੇਗਾ ਸੇਮ ਦੁਕ ਮੈਂ ਲੈਣੀ ਐ ਜੀ ਜੇੜੀ ਉੱਥੇ ਐ ਓਹੀ ਹੀ ਮੈਂ ਲੈਣੀ ਓਨਾਂ ਦਾ ਨਾਮ ਦੇਖ ਲੈਂਦਾ ਫੋਟੋ ਖਿੱਚ ਲੈਂਦਾ ਫੋਨ ਤੇ ਈ ਫੇਰ ਕਏਗਾ ਵੀ ਸੇਮ ਹੀ ਮੰਗਵਾ ਕੇ ਦੇਓ ਓਸ ਚੀਜ਼ ਦਾ ਬੜਾ ਨੁਕਸਾਨ ਆ ਓ ਤਾਂ ਡੇਲੀ ਨਵੀਂ ਤੋਂ ਨਵੀਆਂ ਚੀਜ਼ਾਂ ਦਿਖਾਦੇ ਪਏ ਐ। ਬੱਚੇ ਵੀ ਦੇਖ ਦੇਖ ਕੇ ਕਹਿੰਦੇ ਐ ਸਾਨੂੰ ਵੀ ਡੇਲੀ ਨਵੀਂ ਤੋਂ ਨਵੀਂ ਚੀਜ਼ ਐਵੇਂ ਲੈ ਕੇ ਦਿਓ। ਜਿਸ ਤਰ੍ਹਾਂ ਓ ਐਕਸ਼ਨ ਜੇ ਕਰ ਕਰਕੇ ਬੰਦੂ ਚਲਾਦੇ ਨੇ ਸੇਮ ਓ ਕਰੀ ਜਾਂਦੇ ਐ ਏਸ ਚੀਜ ਦਾ ਨੁਕ ਸਾਨ ਵੀ ਬਹੁਤ ਹੋ ਰੇ ਆ ਪਰ ਬੱਚੇ ਦੀ ਨੌਲੇਜ ਵੀ ਬੜੀ ਵੱਧ ਰੀ ਐ।
ਹਾਂਜੀ ਬਿਲਕੁਲ ਜੀ ਬਿਲਕੁਲ ਜੀ ਪਰ ਐ ਹੈ ਨਾ ਕਿ ਅ ਬੰਦੂਕਾਂ ਵੇਖਣ ਨਾਲ ਕੇੜੀ ਨੌਲੇਜ ਵੱਧਦੀ ਪਈ। ਤੁਸੀਂ ਕੁੱਛ ਮੇਰਾ ਮੁੰਡਾ ਤੇ ਪਤਾ ਕੀ ਕਰਦਾ ਪਿਆ ਓ ਦਿਖਾਦੇ ਨੇ ਨਾ। ਕਿ ਅ ਐਕਸਪੈਰੀਮੈਂਟ ਕਰਦੇ ਰੈਦੇ ਨੇ ਐਕਸਪੈਰੀਮੈਂਟ। ਤੋਂ ਉਨਾਂ ਨੇ ਵਿਖਾਇਆ ਕਿ ਤੁਸੀਂ ਨਾ ਅ ਅ ਅਗਰ ਅ ਅ ਅਸੀ ਅ ਥੱਲੇ ਅਗਰ ਅਸੀ ਤੁਸੀ ਅ ਪੀਣਾ ਜਾਂ ਕੁਛ ਵੀ ਸੁ ਸੁੱਟ ਦਾਂਗੇ ਤੇ ਓਦੇ ਤੇ ਆਪਣੀ ਸਾਈਕਲ ਚਲਾ ਕੇ ਦੇਖ ਆਪਣੀ ਬਾਈਕਾਂ ਚਲਾ ਕੇ ਦੇਖੋ ਟਾਇਰ ਨੂੰ ਕੀ ਹੋਏਗਾ। ਤੋਂ ਐ ਵੀ ਮੇਰਾ ਮੁੰਡਾ ਪਤਾ ਕੀ ਕਰਦਾ ਪਿਆ ਸੀ ਟੂਥ ਪਿਕ ਹੁੰਦੀ ਐ ਨਾ ਟੂਥ ਪਿਕ ਓਨੂੰ ਸਾਰੀ ਥੱਲੇ ਗੇਰ ਕੇ ਨਾ ਓਦੇ ਤੇ ਸਾਈਕਲ ਚਲਾ ਕੇ ਵੇਖਦਾ ਪਿਆ ਮੈਂ ਕੇਆ ਐ ਕੀ ਕਰਦਾ ਪਿਆ। ਕੈਂਦਾ ਮੈਂ ਏਦਾ ਐਕਸਪੈਰੀਮੈਂਟ ਕਰਦਾ ਪਿਆ ਮੈਂ ਟੀ ਵੀ ਚ ਵੇਖਿਆ ਸੀ। ਕਿ ਓਦੇ ਚ ਨਾ ਉਹ ਸਾਰੀ ਪੀਨਾ ਥੱਲੇ ਡੇ ਥੱਲੇ ਪਾ ਸੁੱਟ ਕੇ ਨਾ। ਓਦੇ ਤੋਂ ਸਾਈਕਲ ਚਲਾਂਦਾ ਪਿਆ ਸੀ।
ਐਹੀ ਖੁਸ਼ੀ ਐ ਨਾ, ਐਹੀ ਖੁਸ਼ੀ ਕਰਦੇ ਪਏ ਬੰਦੂਕਾਂ ਦਾ ਤਰ ਦੀਦੀ ਐਵੇਂ ਈ ਆ ਨਾ। ਐ ਕੀ ਕਰਦੇ ਦੇਖਦੇ ਰਾਈਫਲ ਕਿਸ ਕੰਮ ਆਂਦੀ ਐ। ਕਿੰਨੇ ਬੋਰਡ ਦੀ ਗੋਲੀ ਪੈਂਦੀ ਐ। ਏਦਾਂ ਏਦਾਂ ਦੀਆਂ ਨੌਲੇਜ ਇਕੱਠੀ ਕਰ ਰੇਐ। ਹਰੇ ਇੱਕ ਬੱਚੇ ਦਾ ਆਪਦਾ-ਆਪਦਾ ਸ਼ੌਂਕ ਅਤੇ ਇੰਟਰਸਟ ਐ। ਕਿਸੇ ਬੱਚੇ ਨੂੰ ਕਿਸ ਚੀਜ਼ ਚ ਇੰਟਰਸ ਬੱਚਾ ਕਿਸੇ ਨੂੰ ਕਿਸ ਚੀਜ਼ 'ਚ ਇੰਟਰਸਟ ਹੈ ਆਪਦੇ ਇੰਟਰਸਟ ਦੇ ਅਕੋਰਡਿੰਗ ਬੱਚਾ ਟੀ ਵੀ ਤੇ ਦੇਖ ਰੇਆ ਤੇ ਓਹੀ ਕੁਛ ਸਿੱਖ ਰੇਆ
ਹਾਂਜੀ ਮੇਰੀ ਪਤਾ ਇੱਕ ਵਾਰੀ ਮੇਰੀ ਕੁੜੀ ਨੇ ਕੀ ਕੀਤਾ ਸੀ ਜਿਸ ਤਰ੍ਹਾਂ ਟੀਵੀ ਚ ਵਖਾਂਦੇ ਨੇ ਨਾ ਕਿ ਬਾਲ ਨੂੰ ਕਿਵੇਂ ਕੱਟ ਕਰਦੇ ਨੇ ਕੁੜੀਆਂ ਦਿਖਾਂਦੇ ਨੇ ਇੱਕ ਦੂਸਰੇ ਦੇ ਬਾਲ ਕੱਟ ਕਰਦੇ ਪਏ ਨੇ ਜਾਂ ਕੁਛ ਵੀ ਕਰਦੇ ਪਏ ਨੇ ਤੇ ਐ ਵੀ ਆਪਣੀ ਕੈਂਚੀ ਫੜ ਕੇ ਨਾ ਆਪਣੇ ਬਾਲ ਕੱਟ ਕਰਨ ਲੱਗ ਪਏ ਮੈਂ ਕਿਆ ਐ ਕੀ ਕਰਦੀ ਪਿਆ ਏ ਏ ਕੀ ਕਰਦੀ ਪਈ ਐ ਤੇ ਕਹਿੰਦੀ ਓ ਵੀ ਤਾਂ ਕਰਦੇ ਪਏ ਨੇ ਮੈਂ ਕਿਆ ਨਾ ਓਨਾਂ ਤੇ ਕਰਨਾ ਈ ਕਰਨਾ ਓ ਤੇ ਪਾਗਲ ਠਹਿਰੇ ਤੂੰ ਕਿਉਂ ਕਰਦੀ ਪਈ ਐ ਕੰਮ ਮੈਂ ਕਿਆ ਤੂੰ ਨੀ ਕਰਨਾ ਐ ਕੰਮ ਗਲਤ ਗਲਤ ਗੱਲ ਐ ਫੇਰ ਓਦੇ ਤੋਂ ਮੈਂ
ਬੱਚੇ ਨੂੰ ਸਮਝ ਨੀ ਨਾ ਬੱਚੇ ਨੂੰ ਕਿੱਥੇ ਸਮਝ ਛੋ ਛੋਟੇ ਬੱਚੇ ਨੂੰ, ਹਾਂਜੀ ਪਰ ਵੱਡੇ ਬੱਚਿਆਂ ਨੂੰ ਮੈਂ ਮੈਡਮ ਦੀਦੀ ਫਦਾ ਵੀ ਬੋਤ ਐ ਏਸ ਚੀਜ਼ ਵਿੱਚ ਮੇਰੀ ਗੁੜੀਆਂ ਨੇ ਟੀ ਵੀ ਤੋਂ ਦੇਖ ਕੇ ਆਪਨਾ ਸਾਇੰਸ ਦਾ ਪੂਰਾ ਚੈਪਟਰ ਤਿਆਰ ਕਰ ਲਿਆ।
ਬਿਲਕੁਲ।
ਟੀ ਵੀ ਤੋਂ ਦੇਖ ਕਿ ਓਥੋਂ ਸਾਰੀਆਂ ਰਿਸਰਚ ਸਿੱਖ ਲੀਆਂ ਸਾਇੰਸ ਦਾ ਚੈਪਟਰ ਤਿਆਰ ਕਰ ਲਿਆ ਮੈਥ ਦੇ ਸਮ ਚ ਪ੍ਰੋਬਲਮ ਸੀ ਓ ਵੀ ਇਨੇ ਟੀਵੀ ਤੇ ਲਗਾ ਲਏ। ਤੇ ਓ ਵੀ ਏਨੇ ਸਿੱਖ ਲਏ ਇਸ ਚੀਜ਼ ਦਾ ਫਾਇਦਾ ਵੀ ਬੋਤ ਐ ਬੇਟੇ ਨੂੰ ਫੋਨਿਕ ਸਾਊਂਂਡ ਨੀ ਆ ਰੇ ਸੀ। ਫੋਨਿਕਸ ਦੀ ਬੜੀ ਪ੍ਰੋਬਲਮ ਆ ਰਈ ਸੀ ਟੀ ਵੀ ਤੇ ਓਨੂੰ ਮੈਂ ਲਗਾ ਤੇ ਫੋਨਿਕਸ ਸਾਊਂਡਸ ਓ ਓਥੋਂ ਦੇਖ-ਦੇਖ ਕੇ ਬੋਲ ਦਾ ਰਿਆ ਤਿੰਨ ਚਾਰ ਵੀਡੀਓ ਦੇਖੀਆਂ ਓਨੇ ਓਨੂੰ ਫੋਨਿਕਸ ਕਲੀਅਰ ਹੋ ਗਏ ਜੀ ਸਾਰੇ। ਓਨੂੰ ਰੀਡਿੰਗ ਦੀ ਪ੍ਰੋਬਲਮ ਠੀਕ ਹੋ ਗਈ ਸਾਰੀ ਓਂਦੀ।
ਕੁਛ ਵੀਡੀਓ ਹੋ ਵੀਡੀਓਜ਼ ਹੁੰਦੀ ਨੇ ਜੋ ਆਪਨੇ ਕੰਮ-ਕੰਮ ਦੀ ਵੀਡੀਓਜ਼ ਹੁੰਦੀ ਨੇ। ਪਰ ਕੁਛ ਵੀਡੀਓਜ਼ ਐਸੀਆਂ ਔਂਦੀਐ ਕਿ ਤੁਸੀਂ ਮਤਲਬ ਨਾ ਓਨੂੰ ਰਿਪੋਟ ਕਰ ਸਕਦੇ ਹੋ ਕਿ ਹਾਂ ਐਹ ਨਾ ਸਾਡੇ ਲਈ ਚੰਗੀ-ਚੰਗੀ ਵੀਡੀਓ ਨਈ ਐ। ਏ ਸਮਾਜ-ਸਮਾਜ ਲਈ ਚੰਗੀ ਵੀਡੀਓ ਨਈ ਐ। ਮੈਂ ਏ ਤੇ ਵੇਖਿਆ ਕਿ ਕੁਛ ਵੀਡੀਓਜ਼ ਐਂਜ ਹੁੰਦੀਆਂ ਨੇ ਬੱਚਿਆਂ ਦੇ ਲਈ ਹੁੰਦੀ ਈ ਨਈ ਓ ਵੀਡੀਓ। ਪਰ ਕੁੱਛ ਵੀ ਵਿਖਾਂਦੇ ਕੀ ਅਹ ਗੁੱਡਾ ਗੁੱਡੀ ਜਿਸ ਤਰ੍ਹਾਂ ਡੌਲ-ਡੌਲ ਦੀ ਡੌਲ ਦਾ ਵਿਆਹ ਹੁੰਦਾ ਪਿਆ ਤੇ ਆੱਗੇ ਜਾ ਜੋ ਪ੍ਰੋਸੈਸ ਹੁੰਦਾ ਓ ਸਬ ਕੁਛ ਵਿਖਾ ਦਿੰਦੇ ਨੇ ਬੱਚਿਆਂ ਨੂੰ।
ਓ ਗ਼ਲਤ ਗੱਲ ਐ ਹਾਂਜੀ ਓ ਗ਼ਲਤ ਗੱਲ ਆ।
ਓ ਮੈਨੂੰ ਲੱਗਦਾ ਕਿ ਕਦੀ-ਕਦੀ ਸਾਨੂੰ ਨਾ ਉਹ ਰਿਪੋਟ ਵੀ ਕਰਨੀ ਚਾਈਦੀ ਐ ਕਿ ਟੀ ਵੀ ਚ ਕੀ ਵਿਖਾ ਕੀ ਕੀ ਵੇਖ ਵਿਖਾਨਾ ਚਾਈਦਾ ਤੇ ਕੀ ਨਈ ਵੇਖਾਨਾ ਚਾਈਦਾ, ਤੇ ਓ ਸਾਨੂੰ ਆਪਣੇ ਬੱਚਿਆਂ ਨੂੰ ਵੀ ਸਿਖਾ ਖਾਨਾ ਸਈ ਚਾਈਦਾ ਕਿ ਐਹੋ ਜੀ ਵੀਡੀਓਜ਼ ਨਈ ਦੇਖਨੀ ਏ ਤੁਹਾਡੇ ਲਈ ਨਈ ਐ। ਤੁਸੀਂ ਆਪਨੀ ਨੌਲੇਜ ਵਾਲੀ ਵੀਡਿਓ ਮੇਰਾ ਬੱਚਾ ਮੁੰਡਾ ਵੀ ਵੇਖਦਾ ਐ ਓ ਨਏ-ਨਏ ਐਕਸਪੈਰੀਮੈਂਟਸ ਦੇਖਦਾ ਰੈਂਦੈ। ਕੀ ਗਲਾਸ ਵਿੱਚ ਪਾਨੀ ਪਾ ਪਲੇਟ ਚ ਪਾਨੀ ਪਾ ਕੇ ਤੇ ਵਿੱਚ ਮੋਮਬੱਤੀ ਰੱਖ ਲੋ ਤੇ ਓਦੇ ਤੇ ਗਲਾਸ ਰੱਖ ਲੋ। ਤੋ ਸਾਰਾ ਪਾਨੀ ਐਬਜ਼ੋਰਵ ਹੋ ਜੇਗਾ ਓ ਗਲਾਸ ਵਿੱਚ ਤਾਂ ਐਹੋ ਜੀ ਵੀ ਵੀਡੀਓਜ਼ ਓ ਦੇਖਦਾ ਐ। ਫੇਰ ਓਦੋਂ ਓਨੂੰ ਮੈਂ ਸਮਝਾਨੇ ਤੂੰ ਐਹੋ ਜੀ ਜਦੋਂ ਵੀਡੀਓਜ਼ ਦੇਖਦੇ ਮੈਂ ਤੈਨੂੰ ਮਨਾ ਨੀ ਕਰਦੀ। ਪਰ ਜਦੋਂ ਤੂੰ ਐਸੇ ਕੋਈ ਮਤਲਬ ਨੀ ਹੁੰਦਾ ਵੀਡੀਓ ਦਾ ਤੁਸੀਂ ਵੇਖਦੇ ਹੋ ਫਿਰ ਮੈਂ ਮਨਾ ਈ ਕਰਨਾ।
ਹੂੰ-ਹੂੰ ਕਈ ਚੰਗੀਆਂ ਗੱਲਾਂ ਸਿਖਾਈਆਂ ਜਾਂਦੀਆਂ ਬੱਚੇ ਕਰਦੇ ਨੇ ਐਕਸਪੈਰੀਮੈਂਟ। ਵਦੀਆ ਵੀ ਹੁੰਦੇ ਨੇ ਪਰ ਕਈ ਹਾਨੀਕਾਰਕ ਵੀ ਹੁੰਦੇ ਮਾਂ-ਪਿਓ ਦੇ ਸਾਮਣੇ ਈ ਕਰਨੇ ਚਾਈ ਚਾਈਦੇ ਨੇ ਬੱਚੇ ਨੂੰ ਕੱਲੇ ਨੂੰ ਨਈ ਕਰਨੇ ਚਾਈਦੇ ਨੁਕਸਾਨ ਵੀ ਹੋ ਸਕਦਾ ਬੱਚੇ ਦਾ।
ਬਿਲਕੁਲ ਜੀ ਤੁਸੀਂ-ਤੁਸੀਂ ਸੁਨਿਆ ਹੋਏਗਾ ਕੁਛ ਗੇਮਾਂ ਐਹੋ ਜੀਆਂ ਹੁੰਦੀਆਂ ਨੇ ਜੋ ਬੱਚਿਆਂ ਨੂੰ ਨਾ ਓ ਟਾਸਕ ਦਿੰਦੀਆਂ ਨੇ ਤੁਸੀਂ ਨਾ ਇੱਕ ਟਾਸਕ ਕਰਕੇ ਦੇਖੋ ਤੁਸੀਂ ਓ ਟਾਸਕ ਔਰ ਕਿੰਨੇ ਬੱਚਿਆਂ ਦੀ ਜਾਨ ਚਲੀ ਗਈ ਐ ਐਹ ਗੇਮ ਚ ਗੇਮਾਂ ਪਿੱਛੇ ਅ ਹਾਂਜੀ ਇੱਕ ਵਾਰ ਮੈਂ ਹੁਨੇ-ਹੁਨੇ ਦੀ ਖ਼ਬਰ ਐ ਨਿਊਜ਼ਿਜ਼ ਆਏ ਸੀ ਅ ਨਿਊਜ਼ਜ਼ ਅ ਨਿਊਜ਼-ਨਿਊਜ਼ ਆਈ ਸੀ ਕੀ ਇੱਕ ਮੁੰਡੇ ਨੂੰ ਟਾਸਕ ਮਿਲਿਆ ਕਿ ਤੂੰ ਨਾ ਇੱਕ-ਇੱਕ ਜਾਂ ਦੋ ਤੇ ਪੱਖਾ ਕਰ ਤੇ ਓਨੂੰ ਬੰਦ ਕਰਕੇ ਵੇਖ। ਅਗਰ ਤੂੰ ਏਨੇ ਇਹ ਕਾਮ ਕਰ ਲਿਆ ਤੁਨੇ ਏਹ ਟਾਸਕ ਪੂਰਾ ਕਰ ਤੂੰ ਏਹ ਟਾਸ ਤੁਨੀ ਕੰਪਲੀਟ ਕਰਤਾ ਤੇ ਓਨੇ ਕਰਤਾ ਫਿਰ ਓਨੂੰ ਕਿਆ ਕਿ ਤੂੰ ਹੁਨ ਨਾ ਤਿੰਨ ਤੇ ਚਾਰ ਤੇ ਪੱਖਾ ਤੇਜ਼ ਕਰ ਤੇ ਓਨੂੰ ਬੰਦ ਕਰਕੇ ਵਿਖਾ ਆਪਨੇ ਹੱਥਾਂ ਨਾਲ। ਤੋਂ ਓਦੇ ਤੋਂ ਕਰਨ ਗਿਆ ਤੋ ਪਤਾ ਤੇ ਇਕਦਮ ਹੀ ਅ ਓਦੀ ਜਾਨ ਈ ਚਲੀ ਗਈ।
ਓ ਹੋ, ਬੜਾ ਮਾੜਾ ਹੋਇਆ ਫਿਰ ਤਾਂ, ਏ ਐਵੇਂ ਈ ਐ ਬਸ ਜੀ ਟੀ ਵੀ ਵੇਖ ਕਿ ਬੱਚੇ ਨੁਕਸਾਨ ਵੀ ਕਰੀ ਜਾਂਦੇ ਏ, ਬੱਚੇ ਚੰਗੀ ਗੱਲਾਂ ਵੀ ਸਿੱਖਦੇ ਪਏ ਐ।
ਹਾਂਜੀ ਓ ਬੱਚਿਆਂ ਤੇ ਹੁੰਦਾ ਐ ਕਿ ਬੱਚਿਆਂ ਨੂੰ ਕੀ ਬਿਲਕੁਲ ਜੀ ਬਿਲਕੁਲ। ਓ ਬੱਚਿਆਂ ਤੇ ਹੁੰਦਾ ਐ ਕਿ ਤੁਸੀਂ ਤੁਹਾਨੂੰ ਕੀ ਕਿਹੜੇ, ਕਿਹੜੇ ਵੀਡੀਓ 'ਚ ਤੁਹਾਨੂੰ ਅ ਇੰਨਟਰਸਟ ਆਂਦਾ ਪਿਆ ਐ। ਤੁਸੀਂ ਤੁਹਾਡੀ ਅ ਮੈਂਟਲ ਜੋ ਮੈਂਟਿਲਿਟੀ ਹੋਤੀ ਹੈ। ਸਾ, ਸਾਡੀ ਮੈਂਟਿਲਿਟੀ ਹੁੰਦੀ ਏ, ਓ ਕਿੱਥੇ ਜਾਂਦੀ ਪਈ ਐ। ਤੇ ਸਾਨੂੰ ਅਪਨੀ ਨੌਲੇਜ ਵਾਲੀ ਵੀਡੀਓਜ਼ ਦੇਖਨੀ ਚਾਈਦੀ, ਐਵੇਂ ਫਾਲਤੂ ਦੀ ਵੀਡੀਓਜ਼ ਦੇਖ ਕੇ ਕੋਈ ਮਤਲਬ ਹੀ ਨੀ ਐ।
ਮਤਲਬ ਹੀ ਨਈ ਐ, ਸਈ ਗੱਲ ਐ, ਏ ਬੱਚੇ ਅਪਨੇ ਏਦਾਂ ਦੇ ਨੇ ਨਾ। ਵੀ ਜਦੋਂ ਟੀ ਵੀ ਵੇਖਨ ਬੈਠ ਜਾਂਦੇ ਨੇ, ਓਨਾਂ ਦਾ ਵਿੱਚ ਘੁਸ ਹੀ ਜਾਂਦੇ ਨੇ। ਇੱਕ ਟੀ ਵੀ, ਇੱਕ ਇੱਕ ਸੀਰੀਅਲ ਦੇਖ ਲਿਆ, ਦੂਜਾ ਵੇਖ ਲਿਆ, ਤੀਸਰਾ ਵੇਖ ਲਿਆ ਫਿਰ ਉਹ ਬੱਸ ਨਹੀਂ ਕਰਦੇ, ਓ ਸਾਰਾ ਮਿਕਸ ਸ ਹੋ ਜਾਂਦਾ ਐ, ਹਾਂ ਆਵਾਜ਼ ਸੁਨਦੇ ਨਈ ਜੀ, ਆਵਾਜ਼ ਤਾਂ ਸਨਦੇ ਈ ਨਈ। ਬਿਲਕੁਲ ਜੀ ਬਿਲਕੁਲ, ਚਾਰ-ਪੰਜ ਆਵਾਜ਼ਾਂ ਮਾਰੀ ਦੀਆਂ ਤੇ ਫਿਰ ਜਾ ਕੇ ਗੱਲ
ਹਾਂਜੀ ਬਿਲਕੁਲ, ਮੈਂ ਤਾਂ ਆਪਣੇ ਬੱਚੇ ਨੂੰ ਮੈਨੂੰ ਹਿਲਾਨਾ ਪੈਂਦਾ ਐ। ਫਿਰ ਮੈਂ ਓਨੂੰ ਕਹਾਂਗੀ ਤੈਨੂੰ ਕੰਨ ਨਹੀਂ ਦਿੱਤੇ ਪ੍ਰਮਾਤਮਾ ਨੇ। ਕਹੇਗਾ ਕੰਨ ਦਿੱਤੇ ਨੇ ਪਰ ਮੈਨੂੰ ਸੁਣਾਈ ਨੀ ਦਿੱਤਾ, ਮੈਂ ਕਿਹਾ ਅੱਛਾ ਮੈਂ ਕਿਹਾ ਤੂੰ ਓਦੀ ਵੋਲਯੂ ਕੰਮ ਕਰੇਗਾ ਤੇ ਤੁਹਾਨੂੰ, ਤੁਹਾਨੂੰ ਮੇਰੀ ਆਵਾਜ਼ ਸੁਨਾਈ ਦੇਗੀ ਓ ਪੂਰਾ ਓ ਵਿੱਚ ਹੀ ਵੜ ਜਾਂਦਾ ਐ, ਹਾਂਜੀ, ਹਾਂਜੀ, ਹਾਂਜੀ ਪੂਰਾ ਲੀਨ ਹੋ ਜਾਂਦੇ ਨੇ। ਯੇ ਅਹ ਯੇ ਲੀਨਪਨ ਓਨਾਂ ਦਾ ਪੜ੍ਹਾਈ 'ਚ ਨਹੀਂ ਹੋਂਦਾ। ਓ ਕਦੀ ਹੀ ਪੜ੍ਹਾਈ 'ਚ ਇਨ੍ਹਾਂ ਕੋਂਨਸਟਰੇਟ ਨਹੀਂ ਕਰਨਗੇ ਜਿੰਨਾ ਹੁੰਦਾ ਟੀ ਵੀ 'ਚ ਓਨਾਂ ਦਾ।
ਬਿਲਕੁਲ, ਮੇਰੇ ਬੇਟੇ ਨੇ ਇੱਕ ਦਿਨ ਤਲਵਾਰ ਵਾਲਾ ਨਾਟਕ ਦੇਖਿਆ ਜੀ ਓਦੇ 'ਚ ਤਲਵਾਰਬਾਜ਼ੀ ਸਿੱਖਾਂਦੇ ਪਏ ਸੀ, ਓਨੂੰ ਏਨਾ ਕੁ ਇੰਨਟਰਸਟ ਪੈ ਗਿਆ, ਓ ਜੇੜੀ ਚੀਜ਼ ਚੱਕਦਾ ਐ ਓਨੂੰ ਤਲਵਾਰ ਦੀ ਤਰ੍ਹਾਂ ਚਲਾਣੀ ਸ਼ੁਰੂ ਕਰ ਦਿੰਦਾ। ਸੁੱਤਾ ਪਿਆ ਰਾਤ, ਨੀਂਦ ਵਿੱਚ ਵੀ ਹੱਥ ਐਈ, ਐਈ ਵਜਾ ਰਿਹਾ ਆਪਦੇ। ਚਲਾ ਰਿਹਾ ਐ ਕਿ ਤਲਵਾਰ ਚੱਲਦੀ ਜਿੱਦਾਂ ਵੀ, ਓਨੂੰ ਇੰਨਾ ਅਸਰ ਉਂਦਾ ਹੋਇਆ ਵੀ ਓਨੂੰ ਓ ਚੀਜ਼ ਇੰਨੀ ਅੱਛੀ ਲੱਗੀ। ਵੀ ਉਹਦੇ ਅੰਦਰ ਹੀ ਚਲੀ ਗਈ, ਓ ਤਲਵਾਰ ਈ ਪਸੰਦ ਕਰੀ ਜਾਂਦਾ, ਹਰ ਚੀਜ਼ ਨੂੰ ਤਲਵਾਰ ਹੀ ਬਨਾਈ ਜਾਂਦਾ ਐ, ਬੇਨ ਦਾ ਹੂੰ, ਐ ਚੀਜ਼ ਵੀ ਗਲਤ ਐ।
ਹਾਂਜੀ ਬਿਲਕੁਲ, ਕਿਸੇ ਵੀ ਚੀਜ਼, ਚੀਜ਼ 'ਚ ਇੰਨਾ, ਇੰਨਾ ਘੁੱਸਨਾ ਨੀ ਚਾਈਦਾ। ਮਤਲਬ ਤੁਸੀਂ ਵੀਡੀਓ ਦੇਖੋ ਤੇ ਓਨੂੰ ਪਰਾ ਕਰ ਦੋ, ਮਤਲਬ ਬੱਚਾ ਏਨਾਂ ਓ ਓ ਵੀਡੀਓਜ਼ 'ਚ ਇੰਨਾ ਲੀਨ ਹੋ ਜਾਂਦਾ, ਮੈਂ ਏਈ ਸੋਚ ਰੀ ਆਂ ਕਿ ਓ ਨਿੰਦਰ 'ਚ ਵੀ ਓਈ ਕੰਮ ਕਰਨ ਲੱਗ ਜਾਂਦਾ।
ਹਾਂਜੀ-ਹਾਂਜੀ, ਜਿੱਦਾਂ ਆਪਾਂ ਸਾਰਾ ਦਿਨ, ਸਾਰਾ ਦਿਨ ਜੇੜਾ ਕੰਮ ਕਰਦੇ ਆਂ। ਰਾਤੀ ਸੌਨੇ ਆਂ ਤੇ ਅਪਨੇ ਦਿਮਾਗ 'ਚ ਸਭ ਕੁਛ ਚੱਲਦਾ ਈ ਰਹਿੰਦਾ ਐ। ਵੀ ਕੇੜਾ ਕੰਮ ਅਪਣਾ ਰਹਿ ਗਿਆ ਤੇ ਕੇੜਾ ਆਪਾਂ ਕਰ ਲਿਆ ਓਈ ਹਿਸਾਬ ਬੱਚਿਆਂ ਦਾ ਬੱਚਿਆਂ ਨੇ ਜੋ ਟੀ ਵੀ 'ਚ ਦੇਖਿਆ, ਓ ਓਨਾਂ ਨੂੰ, ਰਾਤ ਨੂੰ ਓਨਾਂ ਦੇ ਦਿਮਾਗ ਵਿੱਚ ਚੱਲਦਾ ਰਹਿੰਦਾ।
ਹਾਂਜੀ, ਹਾਂਜੀ, ਹਾਂਜੀ ਬਿਲਕੁਲ ਜੀ ਬਿਲਕੁਲ।
ਬਾਕੀ ਦੇਖਨਾ ਵੀ ਚਾਈ ਦਾ ਏ ਸੀਰੀਅਲ ਚੰਗੇ, ਚੰਗੇ-ਚੰਗੇ ਬਣਨ, ਚੰਗੇ ਨਾਟਕ ਤੇ ਬਣਨ ਤੇ ਬੱਚੇ ਦੇਖਨ ਓਨਾਂ ਤੋਂ ਸਿੱਖਿਆ ਲੈਨ। ਜੇੜੇ ਮਾੜੇ ਨਾਟਕ ਨੇ, ਓ ਬੰਦ ਈ ਰਹਿਣੇ ਚਾਈਦੇ ਓ ਨੀ ਵੇਖਣੇ ਚਾਈਦੇ ਬੱਚਿਆਂ ਨੂੰ।
ਸਈ ਗੱਲ ਐ, ਸਈ ਗੱਲ, ਤੁਸੀਂ ਸਈ ਬੋਲਦੇ ਪਏ ਓ।
ਪਿਓ ਦੇ ਹੱਥੀ ਇਹ ਸਾਰੀ ਗੱਲ ਕਿਹੜਾ ਬੱਚੇ ਨੂੰ ਦਿਖਾਣਾ ਐ, ਤੇ ਕਿਹੜਾ ਨਹੀਂ ਦਿਖਾਣਾ।
ਨਹੀਂ ਦਿਖਾਣਾ ਸਾਡੇ ਮਾਂ -ਪਿਓ ਦੇ ਹੱਥ ਤੇ ਐ ਹੀ ਹੁੰਦਾ ਅਗਰ ਬੱਚਾ ਮਾੜੀ ਚੀਜ਼ ਵੇਖਦਾ ਪਿਆ ਤਾਂ ਉਹਨੂੰ ਓਥੇ ਹੀ ਰੋਕ ਦੋ। ਕਿ ਨਹੀਂ ਬੱਚਾ ਤੁਸੀਂ ਇਹ ਉਹਨੂੰ ਕੀ ਪਤਾ ਕਿ ਉਹ ਮਾੜਾ ਐ ਕਿ, ਚੰਗਾ ਐ ਓ ਤੁਹਾਡਾ ਕੰਮ ਮੈਂ ਉਹਨੂੰ ਦੱਸਣਾ ਕਿ ਹਾਂ ਬੱਚਾ ਇਹ ਚੰਗੀ ਗੱਲ ਨਹੀਂ ਐ ਤੁਸੀਂ ਨਹੀਂ ਵੇਖਣੀ। ਇਹ ਤੁਸੀਂ ਚੰਗੀ ਗੱਲ ਦੇਖੋ ਮੈਂ ਤੁਹਾਨੂੰ ਲਾ ਕਰ ਦੇਣੀ ਆ ਉਹਨੂੰ ਕੋਈ ਇਹੋ ਜਿਹਾ ਟੀਵੀ ਸ਼ੋ ਜਾਂ ਕੁਛ ਵੀ ਲਾਕੇ ਦੇ ਦੋ ਜੋ ਉਹਦੇ 'ਚ ਵੀ ਇੰਟਰਸਟ ਹੋਵੇ। ਪਰ ਓ ਹੋਏ ਚੰਗੀ ਗੱਲ। ਕੋਈ ਸੰਸਕਾਰ ਵਾਲੀ ਕੋਈ ਕਿਸੇ ਦੀ ਹੈਲਪ ਕਰਾ ਕਰਦੀ ਵੀ ਕੋਈ ਵੀਡੀਓ ਹੋਣੀ ਚਾਹੀਦੀ ਐ, ਕਿ ਅਸੀਂ ਉਹ ਬੱਚਾ ਓਦੇ ਨਾਲ ਸ਼ੇਅਰ ਕਰਦਾ ਪਿਆ ਜਾਂ ਕੋਈ ਚੰਗੀ ਜੀ ਵਿਡੀ ਸਟੋਰੀ ਬਣਾਉਂਦਾ ਪਿਆ ਜਾਂ ਕੁਛ ਵੀ ਫੋਟੋ ਬਣਾਉਂਦਾ ਪਿਆ। ਇਹੋ ਜਿਹੀ ਗੱਲਾਂ ਬੱਚਿਆਂ ਨੂੰ ਸਿਖਾਣੀਆਂ ਚਾਹੀਦੀਆਂ ਨੇ।
ਨਾਲ ਕਿ ਡਰੋਇੰਗ ਨਾਲ ਰਿਲੇਟਿਡ ਵੀ ਬੜੇ ਨਾਟਕ ਆਦੇ ਐ। ਉਹਨਾਂ ਨੂੰ ਵੇਖ ਕੇ ਬੱਚੇ ਸੇਮ ਬਣਾ ਲੈਂਦੇ ਡਰਾਇੰਗ। ਉਹ ਬੜੀ ਵਧੀਆ ਗੱਲ ਐ ਉਹ ਅੱਛੀ ਗੱਲ ਐ ਬੱਚੇ ਚੰਗੀ ਗੱਲ ਸਿੱਖ ਲੈਂਦੇ ਨੇ।
ਬਿਲਕੁਲ ਜੀ ਬਿਲਕੁਲ।
ਹਾਂਜੀ ਚਲੋ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ।
ਸਤੀ ਅਕਾਲ ਸਿ ਸ਼੍ਰੀ